ਹੈਲੋ!
ਹੈਲੋ!
ਹੈਲੋ-ਹੈਲੋ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
ਮੈਂ ਵਧੀਆ, ਤੁਸੀਂ ਸੁਣਾਓ?
ਆਪਣਾ ਵੀ ਬਹੁਤ ਵਧੀਆ।
ਹੋਰ ਕੀ ਹੋਰ ਕੀ ਕਰਦੇ?
ਕੁਛ ਨੀ ਬਸ ਹੁਣੇ ਨਾਸ਼ਤਾ ਕਰਕੇ ਫਰੀ ਹੋਈ ਸੀਗੀ।
ਅੱਛਾ! ਤੇ ਹੋਰ ਹੋਰ ਤੁਹਾਡਾ ਘੁੰਮਨ ਫਿਰਦਾ ਕੀ ਜਾ ਇਸ ਬਾਰੇ ਕਿਆ?
ਕੋਮਲ ਫਰੈਂਡ ਬਾਰੇ।
ਹਾਂਜੀ ਜਿਵੇਂ ਯਾਤਰਾ ਵਗੈਰਾ ਦੀ ਗੱਲ ਕਰਲੋ। ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਯਾਤਰਾ ਇੱਕ ਤਰੀਕੇ ਨਾਲ ਸਾਡੇ ਜੀਵਨ ਦੀ ਇੱਕ ਮਹੱਤਵਪੂਰਨ ਵੀ ਕਹਿ ਲਓ। ਕਿਉਂਕਿ ਫਿਰ ਕਿਸੇ ਵੀ ਉੱਥੇ ਜਗ੍ਹਾ ਤੇ ਅਸੀਂ ਨਹੀਂ ਜਾਵਾਂਗੇ। ਸਾਨੂੰ ਪਤਾ ਹੀ ਨਹੀਂ ਲੱਗੇਗਾ ਕਿੱਥੇ ਕੀ ਹੋਇਆ? ਕਿੱਥੇ ਕੀ ਨਹੀਂ ਹੋਇਆ?
ਹਾਂਜੀ।
ਇਹ ਲਈ ਇੱਕ ਤਰੀਕੇ ਨਾਲ ਸਾਡੀ ਯਾਤਰਾ ਹੈ ਉਹ ਸਾਨੂੰ ਨਵੀਂ ਨਵੀਂ ਚੀਜ਼ਾਂ ਵੇਖਣ ਦਾ ਲਈ ਇੱਕ ਤਰੀਕੇ ਨਾਲ ਸਾਨੂੰ ਮੌਕਾ ਦਿੰਦੀ ਆ ਤੇ ਇਸ ਨਾਲ ਸਾਡਾ ਇੱਥੇ ਗਿਆਨ ਵੀ ਵੱਧਦਾ ਤੇ ਨਾਲ ਅਸੀਂ ਵੱਧ ਤੋਂ ਵੱਧ ਸਾਡਾ ਕਲਚਰ ਏ ਆਪਣਾ ਕਲਚਰ ਦੂਜਿਆਂ ਦਾ ਕਲਚਰ ਵੱਖਰੇ ਵੱਖਰੇ ਜੋ ਕਲਚਰ ਦੇ ਰਿਲੀਜ਼ ਹੈ ਉਹਨੂੰ ਜਾਣਣ ਦਾ ਮੌਕਾ ਮਿਲਦਾ
ਬਿਲਕੁਲ ਜੀ ਬਿਲਕੁਲ
ਹਾਂ ਨਾਲੇ ਦੇ ਨਾਲ ਸਾਡੇ ਸਾਡਾ ਦਿਮਾਗ ਉਹ ਵੀ ਪ੍ਰਸ਼ਸ਼ਨ ਹੁੰਦਾ
ਦਾ
ਤਾਜਗੀ ਮਿਲਦੀ ਉਹਨੂੰ ਤੇ ਨਾਲ ਉਹਨੇ ਥਕਾਨ ਤੋਂ ਵੀ ਦੂਰ ਹੁੰਦਾ
ਹਾਂ ਹਾਂਜੀ-ਹਾਂਜੀ। ਦੇਖੋ ਜੀ ਯਾਤਰਾ ਕਰਕੇ ਸਾਡੇ ਆ ਮਨ ਵੀ ਬੋਤ ਖੁਸ਼ੀ ਹੁੰਦੀ ਐ ਤੇ ਇੱਕ ਨਾ ਨਵਾਂ ਚੇਂਜ ਆ ਜਾਂਦਾ ਵਾ ਜਦੋਂ ਆਪਾਂ ਯਾਤਰਾ ਤੇ ਜਾਂਦੇ ਹਾਂ ਸਾਨੂੰ ਉੱਥੇ ਇੱਕ ਨਵਾਂ ਇਨਵਾਇਰਮੈਂਟ ਮਿਲਦਾ ਉਹਨੂੰ ਬਾਂਤੀ ਦਿੰਦਾ ਹੈ
ਹਾਂਜੀ ਇਹ ਤਾਂ ਹੈਗਾ ਹੀ ਆ
ਹਮ ਤੁਹਾਡਾ ਹੋਰ ਕਿਤੇ ਪ੍ਰੋਗਰਾਮ ਨੀ ਬਣਿਆ ਕਿਤੇ ਘੁੰਮਣ ਫਿਰਨ ਦਾ ਯਾਤਰਾ ਤੇ ਜਾਣ ਦਾ
ਉਹ ਅਸੀਂ ਸਾਰੇ ਜੂਨ ਦੀ ਛੁੱਟਟੀ ਹੁੰ ਸਾਰੇ ਬੱਚੇ ਘੁੰਮਣ ਜਾਂਦੇ ਹੀ ਹੈਗੇ
ਹਾਂ ਹ
ਜਿਵੇਂ ਮੇਰਾ ਕਿੰਦੇ ਪਿੱਛੇ ਮੈਨ ਹੋ ਕੇ ਆਏਆ ਅੰਮ੍ਰਿਤਸਰ
ਅੱਛਾ ਜੀ ਦੇਖੋ ਯਾਤਰਾ ਕਰਨ ਦਾ ਫਾਇਦਾ ਤਾਂ ਬਹੁਤ ਹੀ ਹੁੰਦਾ ਹੈ
ਹਾਂਜੀ
ਹੁ ਯਾਦ ਯਾਤਰਾ ਮੈਂ ਕਿਹਾ ਯਾਤਰਾ ਕਰਨ ਦੇ ਨਾਲ ਸਾਡੇ ਮਨ ਨੂੰ ਬਹੁਤ ਪੀਸ ਮਿਲਦਾ ਹੁਣ ਮੇਰਾ ਪ੍ਰੋਗਰਾਮ ਮੇਰਾ ਯਾਤਰਾ ਦਾ ਪ੍ਰੋਗਰਾਮ ਬਣਦਾ ਪਿਆ ਮੈਂ ਆਪਣੇ ਬੱਚਿਆਂ ਦੇ ਨਾਲ ਫੈ ਨਾਲ
ਹਾਂਜੀ, ਇਹ ਤੇ ਹੈਗਾ, ਲੇਕਿਨ ਫਿਰ ਵੀ ਮੇਰਾ ਅੰਮਰਿਤਸਰ ਬਣਿਆ ਸੀ, ਔ ਇੱਕ ਤਰੀਕੇ ਨਾਲ ਸਾਡਾ ਰਿਲੀਜੀਅਸ ਹੈਗਾ, ਲਾਇਕ ਧਾਰਮਿਕ ਸਥਾਨ ਹੈਗਾ, ਨਾਲ ਉਸ ਨਾਲ ਤੇ ਬਹੁਤ ਸਾਰੇ ਲੋਕੀ ਆਂਦੇ ਨੇ ਉੱਥੇ, ਇੱਕ ਤਰੀਕੇ ਨਾਲ ਇੱਕ ਹੌਲ ਹੀ ਹੈ। ਕਹਿੰਦੇ ਅਹ, ਅਸੀਂ ਕਾਰਾਂ ਸਾਫ ਕਰਦੇ ਆਂ। ਕੀ ਮਤਲਬ ਉੱਥੇ ਨਾ ਕਿਸੇ ਵੀ ਜਾਤ ਧਰਮ ਦਾ ਲੋਕਿਆ ਨੀ ਜਾਂਦਾ ਕੋਈ ਵੀ ਧਰਮ ਦਾ ਵਿਅਕਤੀ ਉੱਥੇ ਆ ਕੇ ਆਪਣੀ ਪਾਠ ਪੂਜਾ ਕਰ ਸਕਦਾ
ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ, ਹੁਣ ਜਿੱਦਾਂ ਕਿ ਅਮਰਨਾਥ ਜੀ ਦੀ ਯਾਤਰਾ
ਜਿਨ੍ਹਾਂ ਜਿਨ੍ਹਾਂ ਚਿਰ ਹਾਂਜੀ ਤੇ ਅਦਰ ਗੱਲਾਂ ਨਾਲ,, ਦੇਖੋ ਸਾਡੀ ਹਾਂਜੀ
ਮੈਂ ਕਿਹਾ ਦੇਖੋ ਅਮਰਨਾਥ ਜੀ ਦੀ ਯਾਤਰਾ ਚੱਲਦੀ ਪਈ ਆ, ਠੀਕ ਹੈ। ਹੁਣ ਉੱਥੇ ਜਾਣ ਲਈ ਸਾਰਿਆਂ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ। ਉੱਥੇ ਜਾ ਕੇ ਸ਼ਿਵਜੀ ਦੇ ਜਿਹੜੇ ਦਰਸ਼ਨ ਹੁੰਦੇ ਨੇ, ਕਿੰਨਾ ਮਨ ਨੂੰ ਸਕੂਨ ਮਿਲਦਾ ਹੈ।
ਹਾਂਜੀ ਨਾਲੇ ਇਸ ਨਾਲ, ਸਾਨੂੰ ਨਵੀਂ ਨਵੀਂ ਮੈਮਰੀਆਂ ਵੀ ਬਣਾਉਣ, ਬਣਾਉਣ ਚ, ਮਦਦ ਤੇ ਕਰਦੀ ਹੈ।
ਹਾਂਜੀ ਹਾਂਜੀ ਨਾਲੇ ਬੱਚਿਆਂ ਨੂੰ ਵੀ ਬਹੁਤ ਵਧੀਆ ਮੌਕਾ ਮਿਲਦਾ, ਬਾਹਰ ਜਾ ਕੇ ਘੁੰਮਣ ਦਾ। ਫਿਰਨ ਦਾ, ਉਹਨਾਂ ਨੂੰ ਵੀ ਬਹੁਤ ਮਜ਼ਾ ਆਉਂਦਾ ਹੈ।
ਹਾਂਜੀ ਇਹ ਤੇ ਹੈਗਾ ਹੀ ਆ, ਨਾ ਅ ਅਗਰ ਸਾਡੇ ਕੋਲ ਨਾਲ ਜਿਵੇਂ ਅਸੀਂ ਪਲੇਨ ਚ ਜਾ ਰਹੇ ਹਾਂ। ਉੱਥੇ ਵੀ ਨਹੀਂ ਜਿਵੇੰ ਨਵੇਂ ਨਵੇਂ ਲੋਕੀ ਮਿਲਣਗੇ, ਜਿਨਾਂ ਨੂੰ ਪਤਾ ਹੈਗਾ, ਉੱਥੇ ਰਸ਼ ਜਾ ਰਿਹਾ ਉੱਥੇ ਵੀ, ਅਗਰ ਟ੍ਰੇਨ ਚ ਗਿਆ ਲੋਕੀ ਹੈਗੇ, ਉਹਨਾਂ ਨਾਲ ਗੱਲ ਵਤਾਰਾ ਹੋਏਗੀ ਕਿਉਂਕਿ ਅਸੀਂ ਕਾਫ਼ੀ ਦੇਰ ਬਤਾਈ ਉਸਨੇ, ਤੇ ਉਹਨਾਂ ਨਾਲ ਨਾ ਫਿਰ ਐਸੀੇ ਇੰਨਾ ਬਾਈ ਮਿੰਟ ਚ ਟੈਂਗ ਹੋ ਜਾਂਦੀ ਆ, ਕਿ ਅਹ ਇਸ ਤਰੀਕੇ ਨਾਲ ਲੱਗਣਾ ਕੀ ਤੁਹਾਨੂੰ ਲੱਗਦਾ ਕਿ ਉਹ ਸਾਡੇ ਲਈ, ਸਾਡੇ ਨਾਲ ਹੀ ਆਏ ਸੀ
ਬਿਲਕੁਲ ਬਿਲਕੁਲ ਅਸੀਂ ਜਦੋਂ ਜਾਨੇ ਹਾਂ, ਟ੍ਰੇਨ ਦੇ ਵਿੱਚ ਬੈਠਦੇ ਹਾਂ, ਸਾਨੂੰ ਕਈ ਲੋਕੀ ਮੈਨੂੰ ਆਹ ਕਿ ਜਾਂਦੇ ਜਾਂਦੇ, ਅਸੀਂ ਉਹਨਾਂ ਦਾ ਫੋਨ ਨੰਬਰ ਲੈ ਜਾਂਦੇ ਹਾਂ ਬਾਅਦ ਚ ਵੀ ਗੱਲਾਂ ਕਰਦੇ, ਕਿ ਰਿਲੇਸ਼ਨ ਅੱਛਾ ਬਣ ਜਾਂਦਾ ਹੈ। ਯਾਤਰਾ ਦੇ ਇੰਨੇ ਫਾਇਦੇ ਹੈਗੇ, ਯਾਤਰਾ ਤੇ ਕਰਨ ਜਾਓ ਫੇਰ ਮੰਦਿਰ ਜਾਓ, ਵੈਸ਼ਨੋ ਦੇਵੀ ਮੰਦਿਰ ਜਾਓ, ਉੱਥੇ ਵੀ ਇੰਨੇ ਅੱਛੇ ਲੋਕ ਟੱਕਰਦੇ ਨੇ ਮਤਲਬ ਬਹੁਤ ਸਕੂਨ ਮਿਲਦਾ, ਉਹਨਾਂ ਨਾਲ ਗੱਲਾਂ ਕਰਦੇ ਕਰਦੇ ਯਾਤਰਾ ਕਦੋਂ ਖਤਮ ਹੋ ਜਾਂਦੀ, ਪਤਾ ਹੀ ਨਹੀਂ ਚੱਲਦਾ। ਠੀਕ ਆ ਕਿ ਨਹੀਂ
ਹਾਂਜੀ ਕੀ ਹੈ, ਜਿਵੇਂ ਸਾਡੀ ਸੋਚ ਇਸ ਤਰੀਕੇ ਨਾਲ ਵਧਾਉਂਦੇ ਨੇ। ਨਾਲ ਫਿਰ ਟਰੈਵਲ ਵੀ, ਸਾਡੀ ਯਾਤਰਾ ਕਰਨ ਨਾਲ ਸਾਨੂੰ ਨਵੀਂ ਨਵੀਂ ਚੀਜ਼ਾਂ, ਵੀ ਸਿੱਖਣ ਨੂੰ ਮਿਲਦੀਆਂ ਨੇ।
ਹਾਂ ਨ ਨਵੇਂ ਚੀਜਾਂ ਕੁਛ ਹੁੰਦੇ ਨੇ, ਨੱਚਦੇ ਨੇ ਟੱਪਦੇ ਨੇ, ਉਹ ਵੀ
ਹਾਂਜੀ ਤੇ ਜਿਵੇਂ ਕਹਿੰਦੇ ਨੇ, ਅਸੀਂ ਜਿਵੇਂ ਜਾਂਦੇ ਆ ਕੀ ਯਾਤਰਾ ਕਰਨ ਵੀ, ਫੋਟੋ ਵਗੈਰਾ ਖਿੱਚਦੇ ਹਾਂ, ਤੇ ਫਿਰ ਉੱਥੇ ਵੀ ਮਜ਼ਾ ਆਉਂਦਾ।
ਹੂ, ਉੱਥੇ ਦੇ ਹਿਲ ਸਟੇਸ਼ਨ ਦੀਆਂ, ਪਹਾੜੀਆਂ ਦੀਆਂ, ਉਹ ਇੱਕ ਬਹੁਤ ਸਵੀਟਸ ਜੀ, ਐਸ ਤਰ੍ਹਾਂ ਦੇ ਬਹੁਤ ਫਾਇਦੇ ਵੀ
ਹਾਂਜੀ ਤੇ ਨਾਲ ਇਸ ਨਾਲ, ਜਿਵੇਂ ਅਸੀਂ ਕਿਤੇ ਵੀ ਜਾਈਏ।
ਸ਼ੋਪਿੰਗ ਕਰਦੇ, ਆਪਣੇ ਲਈ ਕੁਛ ਕੱਪੜੇ, ਖਾਣ- ਪੀਣ ਦਾ ਸਮਾਨ ਸਮਾਨ ਕਰਦੇ ਹਾਂ, ਨਾਲ ਲੈ ਕੇ ਜਾਨੇ ਆਂ।
ਹਾਂਜੀ, ਉੱਥੇ ਜਾ ਕੇ ਅਸੀਂ ਉਹਨਾਂ ਦੇ ਲੋਕਲ ਮਾਰਕੀਟ ਐਕਸਪਲੋਰ ਕਰ ਸਕਦੇ ਹਾਂ।
ਹੂੰ, ਹਾਂ
ਦੋ ਨਾਲ ਜਿਵੇਂ ਕੋਈ ਵੀ ਇਹ, ਉਥੇ ਦੀ ਲੈਂਗੁਵੇਜ ਅਸੀਂ ਉੱਥੇ ਜਾ ਕੇ ਉਹਨਾਂ ਦੇ ਲੋਕਲ ਫੂਡ ਟਰਾਈ ਕਰ ਸਕਦੇ ਹਾਂ, ਲੋਕਲ ਮਾਰਕੀਟ ਵੇਖ ਸਕਦੇ ਹਾਂ।
ਹਾਂ, ਸਾਨੂੰ ਇੱਕ ਨਵਾਂ ਟੇਸਟ ਮਿਲਦਾ, ਉੱਧਰ ਦੇ ਫੂਡ ਦਾ। ਉਥੋਂ ਦੇ ਫੂਡ ਦਾ, ਨਵਾਂ ਟੇਸਟ ਮਿਲ ਉਹਨਾਂ ਦੀ ਕਲਚਰ ਬਾਰੇ ਨੌਲੇਜ ਮਿਲਦੀ ਐ, ਉਹਨਾਂ ਸਵਾਦ ਈ ਕੀ ਐ? ਖਾਣਾ ਪੀਣਾ ਕੀ ਐ, ਸਭ ਕੁਛ ਪਤਾ ਲੱਗਦਾ ਐ ਨਾ ਫਿਰ ਯਾਤਰਾ ਦੇ ਵਿੱਚ।
ਹਾਂਜੀ, ਮੈਂ ਹੁਣੇ ਅੰਬਰਸਰ ਹੋ ਕੇ ਆਈ ਆਂ, ਉੱਥੇ ਲੋਕੀ ਜਿਵੇਂ ਹੈਗੇ ਨੇ ਮਤਲਬ ਪੰਜਾਬ ਉੱਥੇ ਲੋਕੀ ਚਾਹ ਚ ਮਿੱਠਾ ਜ਼ਿਆਦਾ ਪੀਂਦੇ ਨੇ। ਮੈਂ ਵੈਸੇ ਨਮਕੀਨ ਵਗੈਰਾ ਚੀਜ਼ਾਂ, ਲੇਕਿਨ ਨਮਕ ਮਿਰਚ ਵਗੈਰਾ ਘੱਟ ਖਾਂਦੇ ਨੇ।
ਮਿਰਚ ਵਗੈਰਾ ਘੱਟ ਹਾਂ, ਤੇ ਕਈ ਲੋਕ ਮਿੱਠਾ ਜ਼ਿਆਦਾ ਖਾਂਦੇ ਨੇ, ਕਈ ਘੱਟ ਖਾਂਦੇ ਨੇ।
ਹਾਂਜੀ, ਇਹ ਤੇ ਹੈਗੇ ਆ। ਬਸ, ਤੁਸੀਂ ਹੋਰ ਸੁਣਾਓ।
ਯਾਤਰਾ ਕਰਕੇ ਅਸੀ ਆਪਣੇ ਬੱਚੇ ਨੂੰ ਵੀ ਦੱਸ ਸਕਦੇ, ਉੱਡ ਜਾ ਭਈ ਆਪਾਂ ਆਹ ਤਾਂ ਕਰਜਾ। ਉਹਨਾਂ ਦੇ ਕਲਚਰ ਬਾਰੇ ਬੱਚਿਆਂ ਨੂੰ ਸੱਸ ਸਕੇ, ਕਿ ਇੱਥੇ ਆਹ ਚੀਜ਼ ਹੁੰਦੀ ਆ। ਉਹਨਾਂ ਦਾ ਕਲਚਰ ਇਹ ਆ, ਇਸ ਤਰ੍ਹਾਂ ਬੱਚਿਆਂ ਨੂੰ ਵੀ ਅਵੇਅਰਨੈਸ ਮਿਲਦੀ ਐ, ਬ
ਬੱਚਿਆਂ ਨੂੰ ਵੀ ਬਹੁਤ ਈ ਨੌਲੇਜ ਮਿਲਦੀ ਐ। ਅੱਗੇ ਉਹਨਾਂ ਦਾ ਕੁਅਸ਼ਚਨ, ਉਹਦੇ ਵਿੱਚ ਵੀ ਕੁਸ਼ਅਚਨ ਪੁੱਛ ਪੁੱਛੇ ਜਾਂਦੇ ਨੇ, ਉਹ ਵੀ ਇਹਨਾਂ ਨੂੰ ਨੌਲੇਜ ਮਿਲਦੀ ਐ।
ਹਾਂਜੀ, ਜੇ ਕੋਈ ਬੱਚਾ ਪੜ੍ਹਦਾ, ਤੇ ਕਿਤੇ ਬੱਚੇ ਸਕੂਲੇ ਪੜ੍ਹਦੇ ਤਾਨੂੰ ਘੁਮਾਣ ਦਾ ਉਹ ਹੋਣਾ ਚਾਹੀਦਾ, ਜਿਵੇਂ ਥੋਡੇ ਨਿੱਕੇ ਆਣੇ ਨਿਆਣੇ ਹੈਗੇ। ਉਹਨਾਂ ਨੂੰ ਅਗਰ, ਅਸੀਂ ਜ਼ਿਆਦਾ ਧਾਰਮਿਕ ਸਥਾਨਾਂ, ਤੇ ਫਿਰ ਤੁਸੀਂ ਜਾਂ ਜਿਵੇਂ ਅਗਲਾ ਜਾਂਦੇ ਬਾਗ ਲੈਜੇ। ਉੱਥੇ ਲੈਜੇ ਪੰਜਾਬ ਚ। ਅਗਰ ਉੱਥੇ ਜਾ ਕੇ ਬੱਚਿਆਂ ਨੂੰ ਵਿਖਾਵਾਂਗੇ, ਇਥੇ ਹੋਇਆ ਸੀ, ਉਹਨਾਂ ਦੀ ਤੇ ਨੌਲੇਜ ਹੀ ਵਧੇਗੀ। ਤੇ ਨਾਲ ਉਹਨਾਂ ਨੂੰ ਪਤਾ ਲੱਗੇਗਾ, ਕਿ ਸਾਡੇ ਪਾਸਟ ਚ ਕੀ-ਕੀ ਹੋਇਆ।
ਫੇਰ ਕੀ ਹੋਇਆ, ਦੇਖੋ ਜੇ ਅਸੀਂ ਲੈ ਕੇ ਜਾਵਾਂਗੇ, ਉਹਨਾਂ ਨੂੰ ਥੋਡੇ ਇਤਿਹਾਸ ਦਾ ਪਤਾ ਲੱਗਦਾ, ਕਿਉਂਕਿ ਇਤਿਹਾਸ ਅਸੀਂ ਸਟਿਲ ਪ੍ਰੈਕਟਿਸ ਉਹਨਾਂ ਨੂੰ ਲੈ ਕੇ ਜਾਵਾਂਗੇ। ਜਲ੍ਹਿਆਂ ਵਾਲੇ ਬਾਗ ਉਹਨਾਂ ਨੂੰ ਦੱਸਾਂਗੇ, ਇੱਥੇ ਆਹ ਕਾਂਡ ਹੋਇਆ ਸੀ। ਤੇ ਬੱਚੇ ਨੂੰ ਬਹੁਤ ਜਲਦੀ ਕੈਚ ਕਰਦਾ ਬੱਚਾ, ਫਿਰ ਉਹਨੂੰ ਨੌਲੇਜ ਮਿਲਦੀ ਐ। ਸਮਝ ਛੇਤੀ ਆਂਦੀ ਐ।
ਹਾਂਜੀ ਤੇ ਨਾਲ ਦੇ ਅਗਰ ਤੁਸੀਂ ਲੇ ਕੇ ਜਾ ਰਹੇ ਹੋ। ਤੇ ਮਤਲਬ ਪ੍ਰੋਪਰ ਆਪਣਾ ਨੋਰਮਲ ਵੇਅ ਮੇ ਜਾਈਏ। ਕੈਸੇ ਨੀ ਆਂ, ਤੁਸੀਂ ਕਿੱਥੇ ਧਰਮ ਸਥਾਨ ਤੇ ਲੈ ਕੇ ਜਾ ਰਹੇ ਤੀ, ਉੱਥੇ ਜਾ ਕੇ ਤਾਂ ਤੁਸੀਂ ਉਥੇ ਵੀ ਆਈ ਪੀ ਐਂਟਰੀ ਕਰਦੇ ਪਏ, ਜਾਂ ਫਿਰ ਵੀ ਆਈ ਪੀ ਠੀਕ ਐਂਟਰ ਕਰਾਂਗੇ, ਤੇ ਉਹ ਫਾਇਦਾ ਨੀ ਹੋਇਆ ਫੇਰ।
ਬਿਲਕੁਲ ਜੀ ਬਿਲਕੁਲ, ਬੱਚਿਆਂ ਨੂੰ ਇਹ ਚੀਜ਼ਾਂ ਤੋਂ ਮਤਲਬ ਦੱਸਣਾ, ਜਾਗਰੂਕ ਕਰਾਣਾ ਚਾਹੀਦਾ ਸਾਰੀਆਂ ਚੀਜ਼ਾਂ ਤੋਂ।
ਹਾਂਜੀ, ਇਹ ਤੇ ਹੀ ਹੈਗਾ।
ਹਾਂਜੀ ਇੱਥੇ ਸਾਡੀ ਅਸਲ ਜ਼ਿੰਦਗੀ ਦੇ ਵਿੱਚ ਵੀ, ਯਾਤਰਾਵਾਂ ਦੇ ਬਹੁਤ ਹੀ ਵੈਲਊ ਹੈਗੀ ਆ।
ਹਾਂਜੀ, ਤੇ ਨਾਲ ਟਰੈਵਲ ਕਰਨ ਨਾਲ ਸਾਡਾ ਅਨੁਭਾਵ ਵੀ ਵੱਧਦਾ। ਨਾਲੇ ਅਸੀਂ ਲਈ ਅਗਰ ਕੋਈ ਬਾਹਰ ਦੀ ਕੰਟਰੀ ਜਾ ਰਹੇ ਆਂ, ਉੱਥੇ ਅਸੀਂ ਏਅਰ ਅ ਏਅਰ ਟੈਵਲ ਈ ਕਰ ਸਕਦੇ ਆਂ, ਤੇ ਨਾਲ ਉਥੇ ਜਾ ਕੇ ਅਸੀਂ ਉਹਨਾਂ ਦੀ ਮਿਊ ਵੀ ਐਕਸਪਲੋਰ ਕਰ ਸਕਦਾ ਜਿੱਥੇ ਬੱਚਿਆਂ ਨੂੰ ਬਹੁਤਿਆਦਾ ਚੰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਸਿੱਖਣ ਨੂੰ ਮਿਲਦੀਆਂ ਨੇ
ਬਿਲਕੁਲ ਜੀ ਬਿਲਕੁਲ
ਹਾਂਜੀ ਤੇ ਫੇਿਰ ਇਸ ਨਾਲ ਸਾਡੇ ਲਈ ਦੂਜੇ ਬੰਦਿਆਂ ਨਾਲ ਸਾਡੇਲੇਚੈਪ ਵੀ ਸਟਰੋਂਗ ਹੁੰਦਾ ਨਾਲ ਅਸੀਂ ਉੱਥੇ ਜਾ ਕੇ ਲੇ ਹਰ ਇੱਕ ਚੀਜ਼ ਵੱਖਰੀ ਹੁੰਦੀ ਆ ਖਾਣਾ ਵੱਖਰਾ ਹੋ ਗਿਆ ਨੇਚਰ ਵੱਖਰਾ ਹੋ ਗਿਆ ਤੇ ਨਾਲ ਉਥ ਦੇ ਲੋਕੀ ਵੱਖਰੇ ਹੋ ਗਏ ਜਿਹਨਾਂ ਨੂੰ ਅਸੀਂ ਜਾਣਦੇ ਵੀ ਨੀ ਉਹ ਵੀ ਸਾਡੀ ਇੰਨੀ ਮਦਦ ਕਰਦੇ ਨੇ ਤੇ ਨਾਲ ਜਿਵੇਂ ਬਾਕੀ ਜਿਵੇਂ ਜ ਆਪਣੇ ਇੰਡੀਆ ਚ ਵੇਖੇਥ ਇਨਾ ਪੂਰਾ ਹੁੰਦਾ ਜ਼ਉਦੇ ਲੇਕਿਨ ਬਾਹਰ ਜਾ ਕੇ ਵੇਖੇ ਤਨ ਸਾਫ਼ ਸਫ਼ਾਈ ਵਗੈਰਾ ਰੱਖਦੇ ਨੇ
ਸਸਫਾਈ ਵਗ ਹਾਂਜੀ ਜੀ ਹਾਂਜੀ ਹਾਂਜੀ ਮੈਨੂੰ ਜੀ ਤੁਹਾਡੇ ਨਾਲ ਲ ਆ ਯਾਤਰਾ ਤੇ ਗੱਲ ਕਰਕੇ ਆਪਣੇ ਵਿਚਾਰ ਸਾਂਝੇ ਕਰਕੇ ਬਹੁਤ ਹੀ ਵਧੀਆ ਲੱਗਾ
ਹਾਂਜੀ ਠੀਕ ਹੈ ਮੈਮ
ਠੀਕ ਹੈ ਜੀ ਚਲੋ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਹਾਂ